ਹੈਲੋ- ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੋਰ ਕਿਦਾ, ਠੀਕ ਹੋ ਤੁਸੀ?
ਹਾਂਜੀ, ਬਸ ਮੈ ਵਧੀਆ, ਤੁਸੀ ਸੁਣਾਓ ਤੁਸੀ ਕਿਦਾ?
ਵਧੀਆ। ਔਰ ਬੱਚੇ ਠੀਕ ਨੇ?
ਹਾਂਜੀ, ਬੱਚੇ ਵੀ ਵਧੀਆ ਨੇ, ਬਸ ਛੁੱਟੀ ਦੇ ਮਜ਼ੇ ਲੈ ਰਹੇ ਐ। ਹਾਂਜੀ-
ਆ ਹੀ, ਟਾਈਮ ਆਦਾ ਬੱਚਿਆਂ ਦਾ- ਮਾਸ ਸ ਸਟੱਡੀ ਦਾ, ਫਿਰ ਔਖਾ ਹੋ ਜਾਦਾ ਇਹਨਾਂ ਨੂੰ ਸਕੂਲ, ਜਦੋ ਜਾਦੇ ਆ।
ਉਹੀ ਬਸ ਹੁਣ ਥੋੜੀ ਕਿ ਹੋਰ ਵੀਕੇਸ਼ਨ ਬੱਚੀਆਂ ਨੇ, ਫਿਰ ਤੇ ਉਹੀ ਸਭ- ਰੂਟੀਨ ਰਹੇਗਾ। ਹੋਰ- ਹੋਰ ਤੁਸੀ ਕੀ ਕਰਦੇ?
ਬਸ ਬੈਠੇ ਸੀ ਅਸੀ, ਦੇਖ ਰਹੇ ਸੀ ਟੀਵੀ 'ਚ- ਨਿਊਜ਼ ਵਗੈਰਾ ਰਿਪੋਰਟਾਂ, ਅਜ ਕਲ ਇਧਰ-ਉਧਰ ਕ ਸਾਰਾ ਮੀਨਸ ਬੋਲਦੇ ਨਾ, ਦਿਕਤ ਆ ਰਹੀ ਹੈ ਸਾਰੇ ਪਾਸੇ ਤਾਂ।
ਉਹ ਤੇ ਹੈਹੀ ਹੈ, ਇਸ ਟਾਈਮ ਤੇ ਬੜਾ ਬੁਰਾ ਹਾਲ ਹੋਇਆ। ਇਕ ਵਾਰ ਕਰਕੇ- ਤੇ ਦੂਜਾ, ਬਿਮਾਰੀਆਂ ਇਨੀਆਂ ਫੈਲੀਆਂ ਨੇ।
ਹਾਂਜੀ, ਸਹੀ ਗੱਲ ਹੈ। ਪੈਲਾਂ ਤਾਂ, ਗਰਮੀ ਨੇ ਪਰੇਸ਼ਾਨ ਕੀਤਾ ਸੀ। ਗਰਮੀ ਹਟ ਗਈ, ਹੁਣ ਮੀਂਹ ਪੈਰੇਹਾ, ਇਹ ਨਾ ਮੀਂਹ ਨਾਲ ਔਖਾ ਹੋ ਗਿਆ।
ਹਮ।
ਬੋਮਬੇ ਪਾਸੇ
ਅੱਛਾ, ਅ ਇੱਧਰ ਤੇ ਖੈਰ ਮੀਂਹ ਵਗੈਰਾ ਨਹੀਂ ਹੈ ਲੇਕਿਨ, ਇੱਥੇ ਹੋਰ ਵੀ ਚੀਜ਼ਾਂ ਬਥੇਰੀਆਂ, ਕੁਛ ਦੇਖਦੇ ਹੀ ਹੋਗੇਏ ਨਿਊਜ਼ 'ਚ, ਆਏ ਦਿਨ ਚੋਰੀ-ਚਕਾਰੀ, ਇੱਕ ਤੇ ਅ ਮਹਿੰਗਾਈ ਇੰਨੀ ਹੋ ਰਹੀ ਹੈ। ਪੈਟਰੋਲ ਇੰਨਾ ਦੇਖ ਹੀ ਰਹੇ ਹੋ, ਵੌਰ ਕਰਕੇ ਕਿੰਨਾ ਬੁਰਾ ਹਾਲ ਹੈ। ਹਣ ਲੋਕਾਂ ਕੋਲ ਕਮਾਈ ਹੀ ਨਹੀਂ ਹੈ ਤੇ, ਫਿਰ ਲੋਕਾਂ ਨੇ ਚੋਰੀ- ਚਕਾਰੀਆਂ ਹੀ ਕਰਨੀਆਂ ਨੇ।
ਹਮ ਹਮ, ਚੋਰੀਆਂ ਤਾਂ ਬੜੀ ਹੋ ਰਹੀ ਹੈ ਪੰਜਾਬ ਪਾਸੇ ਤਾਂ, ਬੜਾ ਦਿੱਕਤ ਹੋ ਰਿਹਾ ਹੁਣ ਤਾਂ। ਉਦੋਂ ਤਾਂ ਚਲਦੇ-ਚਲਦੇ ਰਸਤੇ 'ਚ ਹੀ, ਚੇਨ ਕੰਨਾਂ ਦੇ ਸਾਰੇ
ਬਸ ਇਹ ਹੀ, ਉਹ ਪੰਜਾਬ ਪੰਜਾਬ ਵੀ ਨਹੀਂ, ਚਾਰੇ ਪਾਸਿਆ ਦੇ ਕੁਝ ਫਾਈਨੈਂਸ਼ਲੀ ਸਟਰੋਂਗ ਹੀ ਨਹੀਂ ਹੈ, ਇਨਾ ਜ਼ਿਆਦਾ ਕਿੱਲਤ ਹੈ ਹਰ ਜਗ੍ਹਾ, ਕਿਸੇ ਕੋਲ ਪੈਸੇ ਨਹੀਂ ਹੈ, ਖਾਣ ਨੂੰ ਨੀ ਹੈ ਤੇ ਫਿਰ ਇਹੀ ਸਭ ਜਿਦਾ ਫੇਰ ਬੰਦਾ ਕੀ ਨੀ ਕਰਦਾ ਉਹੀ ਫੇਰ ਚੋਰੀ ਚਕਾਰੀ ਕਰ ਲਓ। ਚੇਨਾ ਖਿੱਚ ਲੋ ਕਿਡਨੈਪਿੰਗਸ ਕਰ ਲਉ ਫੇਰ ਪੁੱਠੇ ਕੰਮਾਂ ਵਾਸ ਵੱਲੇ ਬੰਦਾ ਜਾਂਦਾ।
ਦੀ ਜ਼ਾਦਾ ਹੋ ਰਹੀ ਐ ਕਿਡਨੈਪਿੰਗ। ਬਹੋਤ ਜ਼ਿਆਦਾ ਕਿਉਂਕਿ ਹੁਨ ਪਿਛਲੇ ਵਾਰ ਈ ਸੁਣਿਆ ਹਾਂਜੀ। ਹਾਂਜੀ ਕਿਉਂਕਿ ਪੰਜਾਬ ਦੇ ਲੁਧਿਆਣੇ ਪਾਸੇ ਜ਼ਾਦਾ ਜੋ ਹੈਗੇ ਨੇ। ਉੱਥੇ ਹੀ ਜ਼ਾਦਾ ਮਤਲਬ ਆ ਚੱਲ ਰਿਹਾ ਹੈਗਾ।
ਅੱਛਾ ਨਈ- ਨਈ ਏਦਾਂ ਨਹੀਂ ਹੈ ਕਿ ਪੰਜਾਬ ਸਾਈਡ ਐ। ਤੁਸੀਂ ਦੇਖੋ ਯੂਪੀ ਦਾ ਵੀ ਬਥੇਰਾ ਨਾਮ ਰੋਸ਼ਨ ਹੈਗਾ ਐ।
ਸਰਵ ਗੈਰਾ ਬੋਤ ਹੈਗੇ ਨੇ ਉੱਥੇ ਵੀ ਬੋਤ ਦਿੱਕਤ ਆ ਰਹੀ ਹੈ ਸਹੀ
ਓਹੀ- ਓਹੀ
ਕਿਉਂਕਿ ਆਪਾਂ ਜਿੱਦਾਂ ਆਪਾਂ ਪੰਜਾਬੀ ਹੈਗੇ ਨੇ ਤਾਂ ਆਪਾਂ ਜ਼ਾਦਾ ਕਰਕੇ ਪੰਜਾਬੀ ਨਿਊਜ਼ ਦੇਖਦੇ ਨੇ ਕਰਦੇ ਨੇ ਆ- ਆਪਾਂ ਨੂੰ ਜ਼ਾਦਾ ਸ਼ੋ ਉਹੀ ਚੀਜ਼ਾਂ ਉਹ ਲੋਕੇਸ਼ਨ ਦੀ ਹੁੰਦੀ ਹੈ।
ਹਾਂਜੀ।
ਹਣਾ।
ਨਹੀਂ ਤੇ ਆਲ ਓਵਰ ਨਿਊਜ਼ ਦੇ ਦੇਖੋ ਤੇ ਹਜੇ ਵਾਰ ਕਰਕੇ ਇੱਕ ਤੇ ਬੜਾ ਪੈਟਰੋਲ ਨਹੀਂ ਐ, ਗੈਸ ਨਹੀਂ ਐ, ਉਹ ਤੋਂ ਬਾਅਦ ਫੇਰ ਬਈ ਜ਼ਾਹਿਰ ਜੀ ਗੱਲ ਐ ਅਗਰ ਪੈਟਰੋਲ ਵੱਧੇਗਾ ਐਕਸਪੈਂਸਿਸ ਵਧਣਗੇ ਤੇ ਫੇਰ ਮਹਿੰਗਾਈ ਵੀ ਵੱਧਣੀ- ਵੱਧਣੀ ਐ ਹਰ ਚੀਜ਼ ਤੇ ਪੈਟਰੋਲ ਨਾਲ ਹੋ ਰਹੀ ਐ ਤੇ ਫੇਰ ਆਟਾ ਵੀ ਮਹਿੰਗਾ, ਤੇਲ ਵੀ ਮਹਿੰਗਾ। ਸਬਜ਼ੀ ਵੀ ਮਹਿੰਗੀ, ਡੇਲੀ ਨੀਡਸ ਦੀ ਹਰ ਚੀਜ਼ ਮਹਿੰਗੀ।
ਉਹ ਟਰਾਂਸਪੋਰਟੇਸ਼ਨ ਨਹੀਂ ਮਹਿੰਗਾ ਹੋਜੂਗਾ ਉਹ ਦੇ ਈ ਪੈਟਰੋਲ ਨਹੀਂ ਹੈਗਾ ਤਾਂ ਫੇਰ ਉਹਦੇ ਕਰਕੇ ਸਾਰੀ ਖਾਣ- ਪੀਣ ਦੀ ਚੀਜ਼ਾਂ ਮਹਿੰਗੀ ਐ।
ਉਹੀ ਤੇ ਬੁਰਾ ਹਾਲ ਹੋਆ ਕਮਾਈਆਂ ਓਨੀਆ ਨੇ ਖਰਚੇ ਵੱਧ ਗਏ ਨੇ। ਤੇ ਬੰਦਾ ਕਰੇ ਤੇ ਕਰੇ ਕੀ, ਕਮਾ- ਕਮਾ ਕੇ ਕਿੰਨਾ ਵੀ ਕਰਲੋ ਆ ਜਾ ਕੇ ਫੇਰ ਬਸ ਉੱਥੇ ਈ ਹੈ ਹੱਥ ਖਾਲੀ ਦਾ ਖਾਲੀ ਰਹਿੰਦਾ ਲਾਸਟ ਚ।
ਗੱਲ ਹੈ ਸਹੀ ਗੱਲ ਐ ਹੂੰ ਇਸ ਕਰਕੇ ਤਾਂ ਆਪਣੇ ਪੰਜਾਬ ਵੀ ਬੰਦੇ ਜੋ ਹੈਗੇ ਨੇ ਸਾਰੇ ਦੇਖੋ ਪੰਜਾਬ ਛੱਡ- ਛੱਡ ਕੇ ਚਲੋ ਛੱਡ ਕੇ ਤਾਂ ਮਨ ਨੀ ਬੋਲ ਨੀ ਸਕਦੇ ਏਦਾਂ ਪਰ ਇੱਥੇ ਕੁਛ ਹਤ ਚ ਬੱਚਦਾ ਨੀ, ਕੋਈ ਵਧੀਆ ਤਨਖਾਹ ਨੀ ਹਨਾ। ਮੋਸਟਲੀ ਜਾਦਾ ਕਰਕੇ ਬਾਹਰ ਈ ਜਾਂਣਦੇ ਨੇ ਸਾਰੇ ਪਾਸੇ ਉੱਥੇ ਗੱਡੀ ਚਲਾਨਾ ਕਰਨਾ
ਬਾਹਰ ਵਿ ਤੇ ਚੈਨ ਨਈ ਐ। ਉੱਥੇ ਪਰਿਵਾਰ ਨਹੀਂ ਐ ਸੁ- ਸਕੂਨ ਨਹੀਂ ਏ, ਇੱਥੇ ਸਕੂਨ ਤਾਂ ਏ ਪਰਿਵਾਰ ਐ ਲੇਕਿਨ ਪੈਸਾ ਨਹੀਂ ਐ।
ਪੈਸਾ ਨਹੀਂ ਐ ਉਹੀ ਏ ਬੰਦਾ ਫੇਰ ਉਹੀ ਕਹਿ ਰਿਹਾ ਨਾ। ਜੰਬਲ ਹੋ ਗਿਆ ਮੀਨਸ ਇੱਕਦਮ ਫਸ ਗਿਆ ਵਿੱਚ ਹੀ। ਨਾ ਇਧਰ ਨਾ ਉੱਧਰ ਏਦਾਂ ਔਖਾ ਹੋ ਗਿਆ, ਪਰ ਹਾਂਜੀ ਇਹ ਗਰੀਬ ਲੋਕ ਮਰ ਰਹੇ ਨੇ ਵੀ ਚ ਜੋ ਹੁੰਦੇ ਨਾ ਉਹੀ ਵਿਚਾਰੇ ਹੋ ਰਹੇ ਨੇ।
ਦੇਖੋ ਗ਼ਰੀਬ ਨੂੰ ਤਾਂ ਪਤਾ ਐ ਅਸੀਂ ਕੀ ਕਰਨਾ ਐ, ਕੁਛ ਨੀ ਬਈ ਅਸੀਂ ਦੋ ਵੱਕਤ ਦੀ ਰੋਟੀ ਰੋਟੀ ਖਾਣੀ ਏ ਤੇ ਸੌ ਜਾਣਾ ਫੇਰ ਸਾਨੂੰ ਕੋਈ ਟੈਨਸ਼ਨ ਨਹੀ ਐ। ਬਸ ਜਿਹੜੇ ਅਮੀਰ ਹੈਗੇ ਨੇ ਉਹਨਾਂ ਨੂੰ ਵੀ ਕੋਈ ਟੈਨਸ਼ਨ ਨੀ ਉਹਨਾਂ ਨੂੰ ਪਤਾ ਪਿਆ ਹੈ ਏ ਇੱਧਰ ਤੋਂ ਉੱਧਰ ਘੁੰਮਾ ਲਾਂਗੇ, ਮਰੇਗਾ ਕੌਣ ਮਿਡਲ ਕਲਾਸ ਵਾਲਾ ਮਰਦਾ ਐ, ਉਹ ਕਰੇ ਤਾਂ ਆਫਤ ਏ ਨਾ ਕਰੇ ਤਾਂ ਉਹ ਤੇ ਐ।
ਸਈ ਗੱਲ ਐ। ਮਿਡਲ ਕਲਾਸ ਵਾਲ ਦਿੱਕਤ ਆਉਂਦੀ ਐ।
ਬਈ ਬੱਚੇਆਂ ਨੂੰ ਲੋਅ ਕਲਾਸ ਚ ਪੜਾ ਨੀ ਸਕਦਾ, ਹਾਈ ਕਲਾਸ ਚ ਪੜਾ ਨੀ ਸਕਦਾ। ਤੇ ਬੰਦਾ ਕਰੇ ਕੀ? ਰਿਸ਼ਤੇਦਾਰੀਆਂ ਐਂ ਨਾ ਕਰੇ ਤੇ ਮੁਸੀਬਤ ਕਰ ਲੇ ਤੇ ਫਿਰ ਪੈਸੇ ਖ਼ਤਮ ਹੋ ਜਾਂਦੇ ਐ। ਓਈ ਬੁਰਾ ਤੇ ਹਾਲ ਐ ਖੈਰ
ਹੁਨ ਤੋ ਚਲੋ ਦੁਨੀਆਂ ਚ ਆਏ ਨੇ ਏਥੇ ਆਏ ਨੇ ਬੱਚੇ ਅਪਨੇ ਹੈਗੇ ਨੇ ਆਪਾਂ ਨੂੰ ਚਲੋ ਗੱਡੀ ਚਲਾਣੀ ਐ। ਕਰੀ ਜਾਣਾ ਮੈਨਤ ਕਰੀ ਜਾਣੈ ਹੈਨਾ। ਜਦੋਂ ਕਿਸਮਤ ਚਮਕੀ ਓਸ ਟਾਈਮ ਵੱਖਰੀ ਗੱਲ ਐ ਓਸ ਟਾਈਮ ਤੋ ਚਲੋ ਬੱਚੇਆਂ ਨੂੰ ਆਪਾਂ ਪੜ੍ਹਾ ਲਿਖਾ ਲੇ ਸਟੈਂਡ ਕਰ ਲਾ
ਹਾਂਜੀ, ਮੈਨੂੰ ਤੇ ਲੱਗਦਾ ਅੱਜ-ਕੱਲ ਕਿਸ ਮਤਾਂ ਵੀ ਨੀ ਚਮਕਦੀਆਂ ਨੇ। ਓ ਟਾਈਮ ਚਲੇ ਗਏ। ਮੈਂ ਤੇ ਕੈਰੀ ਆਂ ਮੈਨੂੰ ਲੱਗਦਾ ਐ ਅੱਜ-ਕੱਲ ਕਿਸਮਤ ਵੀ ਨੀ ਚਮਕਦੀ ਐ ਛੇਤ
ਹਾਂਜੀ, ਹਾਂਜੀ ਹਾਂ ਏ ਤਾਂ ਹੈ ਈ ਗੱਲ, ਸਈ ਗੱਲ ਐ। ਨਾ ਦੇਖੋ ਅਗਰ ਕਿਸੇ ਦਾ ਲਿਖੇਆ ਹੋਆ ਐ ਨਾ ਵਧੀਆ ਕਿਸਮਤ ਓ ਤੋ ਚਮਕ ਵੀ ਜਾਣੀ ਐ। ਓ ਕੋਈ ਏਕ ਹੁੰਦਾ ਐ ਓਦੇ ਵਿੱਚੋਂ ਵੀ, ਹਾਂਜੀ। ਸਈ ਗੱਲ ਐ।
ਕੋਈ ਨਾ ਸਬ ਦੇ ਨਾਲ ਈ ਹੈਗੇਆਂ। ਨਿਊਜ਼ ਦੇਖੋ ਤੇ ਫਿਰ ਲੱਗਦਾ ਨਈ ਨਈ ਅਸੀ ਸੌਖੇ ਆਂ। ਰੱਬ ਨੇ ਸਾਨੂੰ ਈ ਸੌਖਾ ਰੱਖੇਆ। ਬਾਕੀ ਦੇਖੋ ਕਿੰਨਾ
ਦੁਨੀਆਂ ਤੇ ਹਾਂਜੀ। ਸਈ ਗੱਲ ਐ, ਸਈ ਗੱਲ ਐ। ਵਧੀਆ ਗੱਲ ਐ। ਸਈ ਗੱਲ ਐ। ਹੁਨ ਦੇਖੋ ਲਖਨਊ ਪਾਸੇ ਦੇਖੋ ਜਿਦੇ ਬੱਚੇ ਮਤਲਬ ਓ ਕੋਚਿੰਗ ਕਲਾਸ ਹੈਗਾ ਜੋ ਸੈਂਟਰ ਹੈਗਾ ਓਦੇ ਵਿੱਚ ਆਗ ਲੱਗੀ। ਕਿੰਨੇ ਬੱਚੇ ਓਥੇ ਮਰਗੇ ਨੇ। ਹੈਨਾ। ਓ ਕੀ ਮਾਂ ਪੇਓ ਦੇ ਪੈਰੈਂਟਸ ਤੇ ਕਿੰਨਾ ਕੁਛ, ਦੁਖ ਦਾ ਪਹਾੜ ਗਿਰਿਆ ਹੋਏਆ ਕਿ ਸਾਡੇ
ਲੇਕਿਨ ਨਿਊਜ਼ ਚ ਦਿਖਾਂਦੇ ਤੇ ਨੇ ਲੇਕਿਨ ਫਰਕ ਕਿੰਨੂੰ ਪੈਂਦੈ? ਕੋਈ ਨੀ ਅਸੀ ਅਸੀ ਵੀ ਦੇਖਦੇ ਆਂ ਥੋੜਾ। ਸਾਨੂੰ ਦੁੱਖ ਹੁੰਦਾ ਐ ਫਿਰ ਅਸੀ ਓਥੇ ਈ ਛੋ ਛੱਡ ਦਿਨੇਂ ਆਂ।
ਛੱਡ ਦੇਨੇ ਆਂ। ਹਾਂਜੀ, ਪਰ ਜੋ ਓਨਾਂ ਦੇ ਪੇਰੈਂਟਸ ਹੈਗੇ ਨੇ ਓਨਾਂ ਨੂੰ ਕਿੰਨਾ ਫੀਲ ਹੁੰਦਾ ਐ। ਆਈ ਤਾਂਈ ਸੋਚਦੇ ਨਾ ਆਪਾਂ ਕਿ ਚਲੋ ਸ਼ੁਕਰ ਐ ਆਪਾਂ ਠੀਕ ਐ ਹੁਣ ਰੱਬ ਨੇ ਸਾਡੀ ਬਾਹ ਫੜੀ ਐ।
ਦੇਖੋ ਲੇਕਿਨ ਰੈਤ ਤੇ ਰੈ ਤੇ ਅਸੀ ਵੀ ਦੁਨੀਆਂ ਚ ਈ ਰਏ ਆਂ ਨਾ ਬਈ ਕਦੇ ਨਾ ਕਦੇ ਸਾਡਾ ਨੰਬਰ ਵੀ ਆਊਗਾ ਅਗਰ ਹਾਲਾਤ ਨੀ ਚੇਂਜ ਹੋਏ ਤੇ। ਕਦੋਂ ਤੱਕ ਬਚਾਂਗੇ?
ਬਸ ਅ ਰੱਬ ਦਾ ਨਾਮ ਜਪ ਜਪੇ ਜਾਓ। ਬਾਬਾ ਜੀ ਆ ਆਈ ਕੈਂਦੇ ਨੇ ਓਨਾਂ ਦਾ ਈ ਹਬ ਬਾਹ ਫੜ ਕੇ ਚੱਲੀ ਜਾਓ। ਚਾਹੇ ਮਾੜਾ ਟਾਈਮ ਹੋ ਯਾ ਵਧੀਆ ਟਾਈਮ ਹੋ ਹਾਂਜੀ। ਸੁੱਖ ਵੇਲੇ ਵੀ ਯਾਦ ਕਰੋ ਬਾਬਾ ਜੀ ਨੂੰ। ਦੁੱਖ ਵੇਲੇ ਵੀ ਕਰੋ। ਕੋਈ ਗੱਲ ਨੀ। ਏਦਾਂ ਨੀ ਕਿਸੇ ਜਦੋਂ ਦੁੱਖ ਹੁੰਦਾ ਉਸੀ ਟੈਮ ਆਪਾਂ ਰਬ ਨੂੰ ਦੋਸ਼
ਨਈ ਨਈ ਸ਼ੁਕਰ ਤਾਂ ਕਰੀਦਾ ਈ ਏ ਬਈ ਸ਼ੁਕਰ ਤਾਂ ਕਰਨਾ ਬੜਾ ਜ਼ਰੂਰੀ ਐ। ਬੋਹਤ ਦੁੱਖ ਐ। ਤੁਸੀ ਨਿਊਜ਼ ਦੇਖੋ ਕਿਸੇ ਦਾ, ਕਿਸੇ ਨੇ ਕਿਸੇ ਨੂੰ ਮਾਰਤਾ ਐ। ਕੋਈ ਕਿਸੇ ਨੂੰ ਕੁਛ ਵੱਢ ਰਿਹਾ ਐ। ਕੋਈ ਬਿਮਾਰ ਪਿਆ ਹੋਇਆ, ਕਿਤੇ ਬਿਮਾਰੀਆਂ ਫੈਲ ਰਹੀਆਂ ਨੇ, ਕਿਤੇ ਜੰਗ ਚ, ਲੋਕ ਕੀ ਮਰੀ ਜਾ, ਰੇ ਐ। ਕੁਛ ਨੀ ਤੇ ਕਿਤੇ ਭੁਕੰਪ ਪਾ ਗਿਆ ਐ। ਕਿਧਰੇ ਕੋਈ ਆ ਆਪਦਾ ਆਗੀ ਏ। ਹੈ ਹਰ ਜਗ੍ਹਾ ਕੁਛ ਨਾ ਕੁਛ-ਕੁਛ ਨਾ ਕੁਛ ਤੁਹਾਨੂੰ ਦਿਖੇਗਾ ਈ। ਤੇ ਲੱਗਦਾ ਐ ਰੱਬ ਨੇ ਬਸ ਸਾਨੂੰ ਬਚਾ ਰੱਖਿਆ। ਬਸ ਓਹੀ ਸ਼ੁਕ ਕਰ ਐ ਰੱਬ ਦਾ।
ਹੋਰ ਜੀ। ਕੀ ਰੋਟੀ ਪਾਣੀ ਖਾ ਲੀ ਤੁਸੀ?
ਹਾਂਜੀ। ਬਸ ਰੋਟੀ ਪਾਣੀ ਸਭ ਕੁਛ ਹੋ ਗਿਆ ਸੀ। ਮੈਂ ਤੇ ਨਿਊਜ਼ ਵਗੈਰਾ ਦੇਖਦੀ ਨੀ ਆ। ਬਸ ਮੈਂ, ਤੇ ਸੋਣ ਦੀ ਕਰ ਰਹੀ ਸੀ ਕਿ ਚਲੋ ਥੋੜੀ ਦੇਰ ਆਰਾਮ ਕਰ ਲਈਏ।
ਹੂੰ। ਓ ਮੇਰੀ ਮੰਮੀ ਨੂੰ ਬੜੀ ਆਦਤ ਹੈਗੀ ਨਾ ਨਿਊਜ਼ ਦੇਖਣ ਦੀ। ਚਲੋ ਹੁਣ ਜਦੋਂ ਦੀ ਮੈਂ, ਏਥੇ ਆਈ ਆਂ ਪੰਜਾਬ ਤੋਂ ਮਹਾਰਾਸ਼ਟਰ ਚ, ਆਈ ਆਂ। ਤੋ ਹੁਣ ਏ ਲਾਂਦੇ ਦੇ ਨੇ ਨਾਲੇ ਫਿਰ ਆਪਾਂ ਸਾਮਣੇ ਈ ਬੈਠੇ ਰਹਿੰਨੇ ਆਂ। ਦੇਖੀ ਜਾਂਨੇ ਆਂ। ਤਾਂ ਮੈਂ ਕਰਿਆ ਔਥੇ ਤਾਂ ਜੰਮਾ ਵੀ ਬੱਚਿਆਂ ਨਾਲ ਬੱਚੇ ਰਹਿੰਦੇ ਆ ਟਾਈਮ ਈ, ਨੀ ਲੱਗਦਾ।
ਵੱਡੇ ਬਜ਼ੁਰਗ ਤੇ ਫੇਰ ਏਈ ਸਭ ਚੀਜ਼ਾਂ ਪਸੰਦ ਕਰਦੇ ਨੇ। ਯੂਥ ਤੇ ਅੱਜ-ਕੱਲ ਦਾ ਗਾਣੇ ਲਗਾ ਲੇਗਾ। ਲੇਕਿਨ ਨਈ ਨਿਊਜ਼ ਵੀ ਜ਼ਰੂਰੀ ਏ ਪਤ ਤਾ ਤੇ ਹੋਣਾ ਚਾਹੀਦਾ ਦੁਨੀਆਂ ਚ ਹੋ ਕੀ ਰਿਹਾ ਐ। ਹੁਣ ਬਾਈ ਅੱਖ ਬੰਦ ਕਰ ਲੈਣ ਨਾਲ ਦੁੱਖ ਤੇ, ਕਈ ਹੱਟਣੇ ਨੀ ਐ ਘੱਟ ਤੇ ਹੋਣੇ ਨੀ ਐ। ਕਿਉ ਨਾ ਸੁਣੀਏ ਤੇ, ਸੋਚੀਏ ਕਿ ਕੁੱਛ ਹੈ ਈ ਨਈ ਦੁਨੀਆਂ ਚ। ਤੇ ਲੇਕਿਨ ਨਿਊਜ਼ ਦੇਖਾਂਗੇ। ਤਾਂ ਹੀ ਤੇ ਪਤਾ ਚੱਲੇਗਾ ਦੁਨੀਆਦਾਰੀ ਚ ਹੋ ਕ ਕੀ ਰਿਹਾ ਐ? ਕੀ ਚੱਲ ਰਿਹਾ ਐ?
ਹਾਂਜੀ।
ਦੇ ਆਲੇ-ਦੁਆਲੇ ਕੀ ਹੈ? ਕੀ ਨਈ ਹੈ?
ਸਹੀ ਗੱਲ ਐ।
ਬੰਦਾ ਐਈ ਸਭ ਦੇਖ ਕੇ, ਥੋੜਾ ਹਾਂ ਐਈ ਅਵੇਅਰਨੈਸ ਹੋ ਜਾਂਦੀ ਬੰਦੇ ਨੂੰ ਥੋੜ੍ਹੀ। ਤੇ, ਅਪਣਾ ਬਚਾਵ ਕਰ ਲੈਂਦਾ ਬੰਦਾ।
ਸਹੀ ਗੱਲ ਐ। ਸਹੀ ਗੱਲ ਐ। ਹੋਰ ਜੀ।
ਬਸ ਕੁਛ ਵੀ ਨਈ ਜੀ। ਚੱਲ ਰਿਹਾ ਹੈ ਐਹੀ ਸ ਸਭ ਕੁਛ। ਬਸ ਹੁਨ ਮੈਂ, ਵੀ ਜਾ ਰਹੀ ਸੀ। ਹੁਣ ਮੈਂ ਕਿਹਾ ਥੋੜੀ ਦੇਰ ਆਰਾਮ ਕਰ ਲਈਏ। ਫੇਰ ਉਠ ਕੇ ਓਹੀ ਰੋ ਕੀ ਪਾਣੀ ਸਾਰੇ ਸਿਸਟਮ ਰਾਤ ਦੇ ਚਾਲੂ ਹੋ, ਜਾਂਣੇ ਐ। ਡਿਨਰ ਕਰੋ
ਓ ਡਿਊਟੀ ਆਈ ਹੁੰਦੀ ਐ, ਸਾਰਾ ਦਿਨ। ਕੰਮ ਕਰੀ ਜਾਓ ਬੱਚੇ ਸਾਂਭੀ ਜਾਓ। ਕਾਮ ਈ, ਨੀ ਮੁੱਕਦੇ ਘਰਦੇ।
ਔਈ ਥੋੜ੍ਹੀ ਦੇਰ ਅਪਣੇ ਵਾਸਤੇ ਟਾਈਮ ਨਿਕਲਦਾ ਐ। ਬਸ ਓਦੇ ਚ, ਵੀ ਦੋ, ਚਾਰ ਗੱਲਾਂ ਕਰ ਲਓ।
ਕਰ ਲਓ ਸਹੀ ਗੱਲ ਐ। ਕਰਨੀ ਵੀ, ਚਾਹੀਦੀ ਨਾਲੇ ਚਲੋ ਮਤਲਬ ਬੋਲਦੇ ਨਾ ਮਨ ਦਾ ਮਨ ਜਰਾ ਹਲਕਾ ਹੋ ਜਾਂਦਾ ਐ। ਜਦੋਂ ਗੱਲਾਂ ਕਰਨ ਲੱਗੇ ਤਾਂ।
ਨਈ-ਨਈ ਜੀ ਬਹੁਤ ਜ਼ਰੂਰੀ ਐ। ਐਵੀ ਚੀਜ਼ ਬੜੀ ਜ਼ਰੂਰੀ ਐ ਅਪਣੇ ਮੈਂਟਲ ਹੈਲਥ ਵਾਸਤੇ। ਤੇ ਬੋਹਤ ਜ਼ਰੂਰੀ ਐ। ਘਰ ਦੇ ਕੰਮ ਤੇ ਖ਼ਤਮ ਈ ਨੀ ਹੋਨੇ। ਅਸੀ-ਅਸੀ ਮੁੱਕਦੇ ਮੁੱਕ ਮੁੱਕ ਜਾਂਗੇ ਲੇਕਿਨ ਘਰ ਦੇ, ਕੰਮ ਨੀ ਮੁੱਕਣੇ ਓਤੇ ਸਵੇਰੇ ਉਠੋ ਤਾਂ, ਰਾਤੀ ਸੋਣ ਤੋਂ ਪਹਿਲੇ ਤਾਂ ਫੇਰ ਓਈ ਰੋਟ ਰੁਟੀਨ ਚੱਲਦਾ ਰਹਿੰਦਾ
ਹੂ, ਨਹੀਂ ਰੁਟੀਨ ਨੂੰ ਰਖਾਂਗੇ ਆਪਾਂ ਤਾਂ, ਫਿਰ ਤਾਂ ਕੋਈ ਦਿੱਕਤ ਹੀ ਨਹੀਂ ਆਉਣੀ ਆਪਾਂ ਨੂੰ ਆਪਾਂ ਸਾਰਾ ਦਿਨ ਮੋਬਾਇਲ ਚੱ ਹੀ ਵੜੀ ਜਾਈਏ, ਸੋਸ਼ਲ ਮੀਡੀਆ ਵੀ ਅੱਜ ਕੱਲ ਕਿੰਨਾ ਖ਼ਰਾਬੀ ਕਰਤੀ ਹੈ, ਪਰਿਵਾਰ ਪਰਿਵਾਰ ਇਕੱਠਾ ਨੀ ਬੈਠਦਾ ਬੱਚਿਆਂ ਬੱਚਿਆਂ ਦੇ ਹੱਥ ਚ ਮੋਬਾਇਲ
ਬੱਚਿਆਂ, ਹਾਰ ਕੇ ਕਿ ਫੋਨ ਤੇ ਗੱਲ ਕਰਲੋ ਦੋ ਚਾਰ ਮਿੰਟ ਬਸ
ਸਹੀ ਗੱਲ ਹੈ, ਠੀਕ ਹੈ ਦੀਦੀ ਚੰਗਾ ਹੋਕੇ ਕੋਈ ਗੱਲ ਨੀ, ਕਰ ਲਿਆ ਕਰੋਂ ਤੁਸੀਂ ਗੱਲ
ਹਾਂਜੀ ਹਾਂਜੀ ਚਲੋ ਜੀ ਹਾਂਜੀ ਚੰਗਾ ਬਿਲਕੁੱਲ ਜੀ ਸਤਿ ਸ਼੍ਰੀ ਅਕਾਲ ਓਕੇ